ਕਲ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਏ?
ਬਸ ਵਧੀਆ।
ਹੋਰ ਕੀ ਕਰ ਰੇ ਓ?
ਕੁਛ ਨੀ ਬੈਠੇ ਦੇ ਆ ਰੋਟੀ ਵਗੈਰਾ ਖਾ ਕੇ।
ਹੋਰ ਹੋ ਰਿ ਏ ਤਿਆਰੀਆਂ ਫੈਸਟੀਵਲ ਦੀਆਂ?
ਹਾਂਜੀ ਹਾਂਜੀ ਹਜੇ ਕਰਨੀ ਆ ਸਟਾਰਟ ਥੋੜੀ ਬਹੁਤ ਕੀਤੀ ਆ ਸਟਾਰਟ ਹਜੇ।
ਅੱਛਾ ਜੀ। ਹੋਰ ਦੀਵਾਲੀ ਅੱਛੀ ਵੀ ਲੱਗਦੀ ਕਿ ਨਹੀਂ ਤੁਹਾਨੂੰ?
ਹਾਂ ਅੱਛੀ ਲੱਗਦੀ ਐ ਸਹੀ ਏ ਦੀਵਾਲੀ।
ਹੋਰ ਤੁਸੀਂ ਕਿਵੇਂ ਸੈਲੀਬ੍ਰੇਟ ਕਰਦੇ ਹੋ।
ਹਮ ਪਹਿਲੇ ਤਾਂ ਮਤਲਬ ਸਫ਼ਾਈਆਂ ਵਗੈਰਾ ਚ ਹੀ ਕਾਫੀ ਟਾਈਮ ਨਿਕਲ ਜਾਂਦਾ।
ਹਫ਼ਤਾ-ਦਸ ਦਿਨ ਦੇ ਨਿਕਲ ਜਾਂਦੇ ਨੇ ਪੇਂਟ ਕਰਾਣਾ ਯੇ ਕਰਾਣਾ ਹੈਨਾ। ਬਸ ਜੀ ਬਸ।
ਕਿਚਨ ਵਗੈਰਾ ਵੀ ਸਾਫ਼ ਵਗੈਰਾ ਕਰਨੀ। ਹੂੰ। ਫੇਰ ਮੰਮਾ ਵਗੈਰਾ ਵੈਸੇ ਵੀ ਪੂਰਾ ਏ ਟੂ ਜੈਡ ਸਾਫ਼ ਕਰਨਾ ਹੁੰਦਾ ਏ ਸਟੋਰ ਵਗੈਰਾ ਕਿ ਕਿਚਨ ਕੀ
ਬੜਾ ਕੰਮ ਹੁੰਦਾ ਦੀਵਾਲੀ ਦਾ ਤੇ ਸੱਚੀ।
ਬਟ ਅੱਛਾ ਏਸੀ ਬਹਾਨੇ ਘਰ ਦੀ ਸਫ਼ਾਈ ਹੋ ਜਾਂਦੀ ਐ, ਐਵੇਂ ਲੋਕ ਕਰਦੇ ਨੀ ਐ।
ਹਾਂ ਇਹ ਫ ਸਹੀ ਏ ਚਲੋ
ਜੋ ਆਲਸੀ ਲੋਕ ਐ, ਉਹਨਾਂ ਵਾਸਤੇ ਤੇ ਅੱਛਾ ਐ ਦੀਵਾਲੀ। ਜਦੋਂ ਕੋਈ ਫੈਸਟੀਵਲ ਵਗੈਰਾ ਆਂਦੇ ਆ ਤੇ ਸਫ਼ਾਈ ਤੇ ਹੋ ਜਾਂਦੀ ਏ ਐਸੀ ਬਾਨੇ।
ਹਾਂ ਠੀਕ ਵੀ ਐ ਚਲੋ, ਹੋਰ ਬਾਕੀ ਕਿ ਸਫਾਈਆਂ ਤੇ ਅਸੀਂ ਵਿਆਹ, ਪੇਂਟ ਵੇਲੇ ਲਗਾਏ ਦੇ ਨੇ ਘਰ ਇੰਨਾ ਗੰਦ ਮੱਚੀਆਂ ਦਾ ਏ। ਸਫ਼ਾਈ ਤੇ ਬਾਅਦ ਚ ਹੋਏਗੀ ਪਹਿਲੇ ਤੇ ਖਲੇਰਾ ਪੈ ਜਾਂਦਾ ਇਹਨਾ।
ਹਾਂ ਓਹ ਤੇ ਹੈ ਸਮਾਨ ਵੀ ਇੰਨਾ ਹੁੰਦਾ ਫੇਰ ਜਦੋਂ ਵੀ ਪੇਂਟ ਵਗੈਰਾ ਲਗਾਓ ਓਹਨੂੰ ਸੰਭਾਲੋ। ਹਮ ਉਹ ਤੇ ਹੈ ਨਾਲੇ ਫਿਰ ਗੰਦਾ ਵੀ ਵੀ ਹੋ ਜਾਂਦਾ। ਉਸ ਤੋਂ ਬਾਅਦ ਓਨਾ ਹੀ ਕੱਪੜੇ ਵਗੈਰਾ ਤੋਂਵੋ ਓਨੀ ਚੀਜਾ ਡਸਟਿੰਗ ਇੰਨੀ ਪੈ ਜਾਂਦੀ ਏ ਪੇਂਟ ਕਰਵਾਓ ਤੋ।
ਪੇਂਟਰ ਆ ਜਾਂਦੇ, ਇੱਕ ਵਾਰੀ ਘਰ ਨਿਕਲ ਨਿਕਲਨੇ ਬੜੇ ਔਖੇ ਨੇ।
ਸਹੀ ਗੱਲ ਆ।
ਹੁਨ ਅੱਧਾ-ਅੱਧਾ ਮਕਾਨ ਹੋਇਆ ਹਜੇ ਸਾਡਾ ਹਜੇ ਥੱਲੇ ਕੀਤਾ ਏ। ਹਜੇ ਉੱਪਰ ਕਰਵਾਨਾ ਏ ਮੈਂ, ਥੱਲੇ ਵਾਲਾ ਕੰਮ ਹੀ ਨਹੀਂ ਨਿਬੜਦਾ ਪਿਆ ਮੇਰਾ।
ਕੀ ਹੋ ਜਾਏਗਾ, ਉਸ ਤੋਂ ਲੇਕਿਨ ਡਬਲ ਟਾਈਮ ਹੀ ਲਗਾ ਕੇ ਚਲੋ ਹਮ। ਪੈਸੇ ਵੀ ਡਬਲ, ਟਾਈਮ ਵੀ ਡਬਲ। ਹਾਂ ਠੇਕੇ ਤੇ ਠੀਕ। ਰਹਿੰਦਾ ਏ, ਦਿਹਾੜੀ ਤੇ ਕਾਫ਼ੀ ਮਤਲਬ ਮਤਲਬ ਆਰਾਮ-ਆਰਾਮ ਨਾਲ ਕਰਦੇ ਆ ਫੇਰ ਬਾਰ-ਬਾਰ ਬੋਲਨਾ ਪੈਂਦਾ ਏ। ਕਰੋ ਕੰਮ।
ਹਾਂ, ਦਿਹਾੜੀ ਦੇ ਲੱਗਦੇ ਨਾ ਚਾਰ ਦਿਨ ਲਗ ਵੱਧ ਇੱਕ ਕਮਰਾ ਕਰਦੇ, ਪੰਜ ਸੌ ਵੱਧ ਲੈ ਲੈਨ ਮੈਂ ਤੇ ਅੱਜ ਦੇ ਟਾਈਮ ਇਸ ਇਹ ਗੱਲ ਏ। ਕਿ ਪੈਸੇ ਵੱਦ ਲੈਲੋ ਪਰ ਸਿਰ ਖਪਾਈ ਘੱਟ ਹੋਏ ਬਸ ਜਿਹੜੀ ਗੱਲ ਸੱਚ, ਮੈਂ ਤੇ ਕਹਿੰਦੀ ਪੰਜ ਸੌ ਹਜ਼ਾਰ ਐਕਸਟਰਾ ਦੇ ਦੋ ਲੇਬਰ ਨੂੰ ਕੰਮ ਜਲਦੀ ਕਰਵਾ ਕੇ ਬਸ ਨਿਕਾਲਨ ਦੀ ਕਰੋ ਇਹਨਾਂ ਨੂੰ।
ਸਹੀ ਗੱਲ ਐ ਹਾਂ ਲੇਕਿਨ ਓਹ ਨਿਕਲਦੇ ਨੀ ਇੰਨੀ ਜਲਦੀ।
ਨਹੀਂ ਨਿਕਲਦੇ, ਹੁਨ ਦੇਖੋ ਥੱਲੇ ਦੋ ਕਮਰੇ ਨੇ ਹੋਰ ਇੱਕ ਬਰਾਂਡਾ ਏ। ਇੱਕ ਓਫਿੱਸ ਏ ਤੇ ਇੱਕ ਬਾਥਰੂਮ ਔਰ ਲੈਟਰਿਨ ਵਗੈਰਾ ਏ ਠੀਕ ਏ। ਤੇ ਇਹਦੇ ਵਿੱਚ ਕਿੰਨੀ ਕੁ ਜਿਆਦਾ ਜਗ੍ਹਾ ਏ। ਇਹਦੇ ਵਿੱਚ ਵੀ ਛੇ ਦਿਨ ਹੋ ਗਏ ਨੇ ਓਹਨਾ ਨੂੰ ਲੱਗੇ ਦੇ। ਤਿੰਨ ਬੰਦੇ ਨੇ ਹਜੇ ਤੱਕ ਨਿੱਕਲੇ ਨੀਂ।
ਹ ਅੱਛਾ।
ਜਦੋਂ ਉੱਪਰ ਆਣਗੇ ਤੇ ਉੱਪਰ ਦੀ ਵੱਖਰੀਆਂ ਗੱਲਾਂ ਨੇ ਇਹਨਾਂ ਦੀਆਂ।
ਸਹੀ ਗੱਲ ਆ।
ਤੇ ਹੋਰ ਜਿਆਦਾ ਵੱਡਾ ਏ ਥੱਲੇ ਤੇ ਫੇਰ ਛੋਟਾ ਲੱਗਦਾ ਏ ਉੱਪਰ ਤੇ ਜ਼ਿਆਦਾ ਈ ਵੱਡਾ ਏ।
ਇਨ ਲਗਾ ਕ। ਤੇ ਰੱਖੋ ਫੇਰ, ਕੰਮ ਵਗੈਰਾ ਕਰਦੇ ਸਫਾਈਆਂ ਕਰਦੇ ਡਬੱਲ
ਬਸ ਜੀ, ਬਸ ਏਂਜੀ ਏ, ਹੁਣ ਮੇਰੀ ਕੁੜੀ ਆਂਦੀ ਏ ਸਕੂਲੋਂ ਦੀ। ਹਾਂ ਫੇਰ। ਹਜੇ ਤੇ ਅਸੀਂ ਲੇਬਰ ਨੂੰ ਦੇਣ ਅਸਤੇ ਬਲੈਂਕਟ ਲੈ ਕੇ ਆਣੇ ਨੇ ਗਿਫਟ ਸੋਚਨੇ ਨੇ ਕਿਹੜੇ ਦੇਨੇ ਨੇ ਨਾਲ। ਇਹਨਾਂ ਕੰਮ ਏ ਨਾ ਸੱਚੀ ਹਾਂ। ਇੰਜੋਏਮੈਂਟ ਬਸ ਜਦੋਂ ਤੱਕ ਵਿਆਹ ਨੀ ਹੋਇਆ ਨਾ। ਓਦੋਂ ਤੱਕ ਇੰਜੋਏਮੈਂਟ ਏ ਬੰਦੇ ਦਾ। ਜਿੰਮੇਵਾਰੀ ਨੀ ਐ ਨਾ, ਕੋਈ ਬੰਦਾ ਕੋਈ ਨੀ ਖਾਧਾ ਪੀਤਾ ਗਏ ਮਜ਼ੇ ਚਲੋ। ਬਸ ਉਸ ਤੋਂ ਬਾਅਦ ਤੇ ਬਸ, ਫਿਰ ਤੇ ਰਿਸਪੋਂਸੀਬਿਲਟੀ।
ਹਮ ਓਹ ਤੇ ਹੈ ਤੁਸੀਂ ਕਿਸ
ਹੁਣ ਅਸੀਂ, ਅਸੀਂ ਹੁਣ ਪਹਿਲੇ ਪੇਂਟਰ ਨਿਕਲਨਗੇ। ਫੇਰ ਸੋਚਾਂਗੇ ਕਿਵੇਂ ਸੈਲੀਬ੍ਰੇਟ ਕਰਨਾ ਏ, ਅਸੀਂ ਪਹਿਲਾਂ ਇਹਨਾਂ ਨੂੰ ਨਿਕਾਲ ਕੇ ਕਰੋ ਠੀਕ ਏ। ਫੇਰ ਅਸੀਂ ਸੋਚਨਾ ਏ ਲੇਬਰ ਦੀ ਲਿਸਟ ਬਨਾਵਾਂਗੇ ਲੇਬਰ ਨੂੰ ਕੀ ਦੇਨਾਂ ਇਸ ਵਾਰ ਠੀਕ ਏ। ਫੇਰ ਸਾਰੇ ਕੁਛ ਸਭ ਕੁਛ ਲਿਆ ਲਿਯ ਕੇ ਅਸੀਂ ਆਪਨੇ ਗੋਡਾਉਨ ਵਗੈਰਾ ਚ ਰੱਖ ਦਾਂਗੇ। ਠੀਕ ਏ ਫੇਰ ਜਿਸ ਦਿਨ ਦੀਵਾਲੀ ਆਂਦੀ ਹੈ ਦੇਖੋ ਬਲੈਂਕੇਟ ਤੇ ਕੰਪੱਲਸਰੀ ਨੇ ਦੇਣੇ। ਤੇ ਮਮ ਠੀਕ ਹੈ ਤੇ ਸਾਡੀ ਲੇਬਰ ਥੋੜੀ ਹੁੰਦੀ ਜਿੱਥੇ ਇਹਨਾਂ ਦਾ। ਸੀਮੰਟ ਵਗੈਰਾ ਜਾਂਦਾ ਐ ਨਾ ਜੋ ਠੇਕੇਦਾਰ ਵਗੈਰਾ ਹੁੰਦੇ ਨੇ। ਉਹਨਾਂ ਦੀ ਮੀਟਿੰਗ ਕਰਦੇ ਆਂ ਨਾ ਫੇਰ ਉਹਨਾਂ ਨੂੰ ਸਾਰਿਆਂ ਨੂੰ ਗਿੱਫਟ ਦੇ ਦਿੰਦੇ ਨੇ। ਬਲੈਂਕੇਟ ਤੇ ਦੇਨਾ ਦੇਨਾ ਐ, ਪਿਛਲੇ ਸਾਲ ਅਸੀਂ ਬਲੈਂਕੇਟ ਦਿ। ਤਾਂ ਅਸੀਂ ਨਾ ਡਰਾਈ ਫਰੂਟ ਦੇ ਡੱਬੇ ਦਿੱਤੇ ਸੀ ਜੇੜੇ ਮੇਨ-ਮੇਨ ਨੇ ਬਾਕੀਆਂ ਨੂੰ ਤਾਂ ਸਿਮਪ। ਪਲ ਮਠਾਈਆਂ ਦੇ ਡੱਬੇ ਦਿੱਤੇ ਸੀ।
ਹਾਂਜੀ।
ਚੱਲ ਦੇਖੋ ਕੀ ਵਿਚਾਰ ਬੰਦਾ ਏ, ਕਿਉਂਕਿ ਬਲੈਂਕਟ ਤੇ ਲੇਬਰ ਨੂੰ, ਦੇਣੇ ਸਾੱਡੇ ਦੇ ਇੱਥੇ, ਏਹੀਉ ਰਿਵਾਜ ਹੈਗਾ, ਸਭ ਨੂੰ ਹੀ ਉਹ ਦਿੰਦੇ ਨੇ। ਤੇ ਉਸ ਤੋਂ ਪਹਿਲਾਂ ਅਸੀਂ ਸਟੀਲ ਦੀ ਕਵਾਲੀਆਂ ਨੀ ਹੁੰਦੀਆਂ ਜਿਹਦੇ, ਵਿੱਚ ਆਟਾ ਵਗੈਰਾ ਪਾੱਦੇ ਆਂ ਅਸੀਂ।
ਹਾਂਜੀ-ਹਾਂਜੀ।
ਯਾਂ ਉਹ ਦੇ ਦਿੰਨੇ ਆਂ, ਮਤਲਬ ਭਾਂਡਾ ਵਗੈਰਾ ਹੋ ਜਾਂਦਾ ਏ ਨਾ। ਤੇ, ਫੇਰ ਖਲੇਰਾ ਬੜਾ ਹੋ ਜਾਂਦਾ ਏ ਨਾ, ਕਿਉਂਕਿ ਕਿੰਨੇ- ਕਿੰਨੇ ਬਲੈਂਕ। ਘੱਟ ਹੋ ਜਾਂਦੇ ਨੇ ਫੇਰ, ਅਸੀਂ ਕਵਾਲੀਆਂ ਦਾ ਵੀ ਢੇਰ ਲਾ ਦੀਏ, ਫੇਰ ਇਸ ਕਰਕੇ ਅਸੀਂ ਇਸ ਵਾਰ ਡੱਬੇ ਈ ਦੇਤੇ ਸੀ। ਹਹਇਹਨਾ, ਸਮੇਟ ਸਮੇਟਨਾ ਬੜਾ ਔਖਾ ਹੋ ਜਾਂਦਾ ਹੈ ਹਾਂ। ਬਸ, ਲੇਬਰ ਨੀ ਹੁੰਦੀ ਇੰਨੀ ਲੇਬਰ ਤੇ ਸਾਡੇ ਪੰਜ ਬੰਦੇ ਨੇ ਖਾਲੀ ਕੰਮ ਕਰਨ ਆਲੇ। ਜਿਹੜੇ ਅੱਗੋਂ ਦੀ ਅੱਗੋਂ ਜਿਨਾਂ ਨਾ ਕੋਨਟੈਕ ਹੁੰਦਾ ਐ ਨਾ ਜਿਹੜੇ ਸਾਨੂੰ ਔਡਰ ਵਗੈਰਾ ਦਵਾਂਦੇ ਨੇ ਸੀਮੰਟ ਦੇ, ਫੇਰ ਉਹ ਤੇ ਨੇ ਕਈ ਵਾਰ ਕਈ ਤੇ ਚਾਰ-ਚਾਰ ਪੰਜ-ਪੰਜ ਸਾਲ ਜਿਹਨਾਂ ਨਾਲ ਗੱਲ ਨਈ ਹੋਈ ਹੁੰਦੀ ਉਹ ਵੀ ਆ ਜਾਂਦੇ ਨੇ। ਫੇਰ ਹੁਣ ਬੰਦਾ ਕਿਹਨੂੰ ਮੋੜੇ। ਫੇਰ ਉਹਨਾਂ ਨੂੰ ਵੀ ਦੇਣਾ ਪੈਂਦਾ ਐ, ਹਾਂ ਫੈੱਸਟੀਵਲ ਏ ਫੇਰ ਬੰਦਾ ਕਹਿੰਦਾ ਐ ਚੱਲੋ ਕੋਈ ਗੱਲ ਨੀ।
ਬੱਟ ਨੁਕਸਾਨ ਬੋਤ ਹੁੰਦੇ ਏ ਦੀਵਾਲੀ ਤੇ। ਪੋਲਿਊਸ਼ਨ ਇੰਨਾ ਜ਼ਿਆਦਾ ਅਗਲੇ ਦਿਨ, ਉਸ ਦਿਨ ਤੇ ਸਾਰੇ ਮੱਛਰੇ ਹੁੰਦੇ ਏ ਪਟਾਖੇ ਵਗੈਰਾ ਚ।
ਕੁਲਵੀ।
ਪਤਾ ਏਵੇਂ ਸਿੰਪਲ ਠੀਕ ਐ, ਲੇਕਿਨ ਚਲੋ ਲੋਕ ਇੰਨੇ ਜ਼ਾਦਾ ਕਰਦੇ ਆ।
ਸਵੇਰੇ ਵੰਡ ਦਿੰਦੇ ਆ ਨਾ, ਸਭਨਾ ਪਹਿਲਾਂ ਫੇਰ ਜਦੋਂ ਅਸੀਂ ਸ਼ਾਮ ਹੁੰਦੀਏ ਨਾ, ਮਤਲਬ ਦੁਪਹਿਰੀ ਮਤਲਬ ਮੈਂ ਜੋ ਬੱਚਿਆਂ ਨੇ ਖਾਣਾ ਏ ਤਾਂ ਘਰ ਖਾਣਾ ਏ ਮੰਮੀ, ਜੋ ਇਹਦੇ ਪਾਪਾ ਨੇ ਖਾਣਾ ਏ, ਫੇਰ ਅਸੀਂ ਮੈਂ ਬਣਾ ਦਿੰਦੇ ਹਾਂ ਦੁਪਹਿਰੇ, ਕਿਉਕਿ ਸ਼ਾਮੀਂ ਫਿਰ ਅਸੀਂ ਡਿਸਟਰੀਬਊਟ ਵਗੈਰਾ ਕਰਨ ਜਾਦੇ ਆ ਲੋਕ ਗਿਫਟ ਆਪਣੇ ਰਿਲੇ ਕਿਸਨੂੰ ਵੀ ਦੇਣੇ ਨੇ, ਹਨਾ ਤੇ ਫਿਰ ਅਸੀਂ ਪੰਜ, ਪੰਜ ਜਾਂ ਛੇ ਵਜੇ ਪਹਿਲੇ ਅਸੀਂ ਗੁਰਦੁਆਰੇ ਜਾਂਦੇ ਹਾਂ। ਉੱਥੇ ਦੀਵੇ ਮੋਮਬੱਤੀਆਂ ਜੋ ਜਗਾਣੀ ਅਸੀਂ ਜਗਾ ਕੇ, ਉਥੇ ਮੱਥਾ ਟੇਕ ਕੇ ਫਿਰ ਆਪਣੇ ਘਰ ਜਗਾਉਦੀਆ।
ਅੱਛਾ।
ਹਾਂ, ਨਾਲੇ ਦੀਵਾਲੀ ਤੇ-ਤੇ ਰੋਟੀ ਬੜੀ ਲੇਟ ਹੋ ਜਾਂਦੀ ਹੈ।
ਹਾਂ ਉਹ ਤੇ ਹੈ। ਕਿਉਕਿ ਸੈਲੀਬ੍ਰੇਟ ਕਰਦੇ ਹੀ ਉਹ ਫੇਰ ਪਟਾੱਕੇੇ ਵਗੈਰਾ ਚਲਾਉਂਦੇ, ਇਹਨੇ ਟਾਈਮ ਹੋ ਜਾਂਦਾ ਏ।
ਨਾਲੇ ਫੇਰ ਘਰ ਹੁੰਦਾ ਨਈਂ, ਕੋਈ ਮੰਮੀ ਘਰ ਬਹਿੰਦੇ ਨੇ। ਯਾਂ ਫੇਰ ਮੈਂ ਘਰ ਬੈ ਜਾਂਨੀ ਆਂ, ਮੰਮੀ ਤੇ ਹੋਰ ਇਹ ਆਪੇ ਈ ਚੱਲ ਜਾਂਦੇ ਨੇ। ਹਾਂ ਬਸ ਘਰ ਵੀ ਜ਼ਰੂਰੀ ਏ ਨਾ ਫੇਰ, ਤਾਲੇ ਲਾ ਕੇ ਥੋੜ੍ਹੀ ਜਾਣਾ। ਫੇਰ ਫੈਮਿਲੀ ਛੋਟੀ ਏ ਫੇਰ ਇਹ ਫੇਰ ਇਹ ਵੇਖਣਾ
ਕਿਉਂਕਿ ਦੀਵਾਲੀ ਤੇ ਪਤਾ ਵੀ ਨਈ ਚੱਲਦਾ ਲੋਕੀ ਪਟਾਖੇ ਵਰਾ ਵਗੈਰਾ ਚਲਾਂਦੇ ਐ। ਕਦੀ ਕਿੱਥੇ ਅੱਗ ਲੱਗ ਜਾਂਦੀ ਏ ਕਦੀ ਕੁੱਛ ਕਿੰਨੇ ਕੇਸਿਸ ਆਂਦੇ ਆ।
ਹੋਰ, ਪਿਛਲੇ ਵਾਰ ਤਾਂ ਸਾਡੀ ਆਪਣੀ ਗ ਡੀ ਦੇ ਵਿੱਚ ਹੀ ਕਿਸੇ ਨੇ ਇੰਨੇ ਪਟਾਕੇ ਵਜਾਤੇ ਸੀ।
ਅੱਛਾ।
ਕਾਰ ਵੀ ਅੱਗੇ ਖੜੀ ਸੀ ਹੁਣ ਏਸ ਕਰਕੇ ਅਸੀਂ ਅਪਨੀ ਕਾਰ ਬਾਹਰ ਲਗਾ ਕੇ ਆਂਨੇ ਆਂ। ਫੇਰ ਕਿਨੂੰ-ਕਿਨੂੰ ਮਨਾ ਕਰੋ। ਮੇਨ ਹਾਈਵੇ ਤੇ-ਤੇ ਚਲੋ ਕੋਈ ਨੀ ਚਲਾਂਦਾ ਨਾ, ਮੇਨ ਰੋਡ ਤੇ।
ਹਾਂਜੀ ਬਟ ਤਿਉਹਾਰ ਤੇ ਹੈ, ਲੇਕਿਨ ਅੱਜ-ਕੱਲ੍ਹ ਨੁਕਸਾਨ ਵੀ ਬਹੁਤ ਜ਼ਿਆਦਾ ਹੈ। ਦੀਵਾਲੀ ਅੱਛੀ ਵੀ ਹੈ, ਲੇਕਿਨ ਔਰ ਅਗਲੇ ਦਿਨ ਜਦੋਂ ਨਿਊਜ਼ ਵਗੈਰਾ ਆਉਦੀ ਹੈ ਇੱਥੇ
ਲੋਕੀ ਤਾਂ, ਇੰਨੀ ਡਰਿੰਕ ਕਰਦੇ ਨੇ।
ਸਹੀ, ਹਮ।
ਤੇ ਨਾਲੇ ਮਿਠਾਈਆਂ ਦੇਖੀਆਂ, ਕਿੰਨੀ ਕੈਮੀਕਲ ਵਾਲੀਆਂ ਹੁੰਦੀਆਂ ਨੇ।
ਹੀ ਅੱਜਕਲ ਤੇ ਬਹੁਤ ਉਹ ਹੈ ਹਰ ਚੀਜ਼ ਚ ਮਿਲਾਵਟ ਹਮ ਸਹੀ ਗੱਲ ਆ ਪਰ ਉਹ ਵੈਸੇ ਵੀ ਅੱਜ- ਕੱਲ੍ਹ ਮਨਾ ਕਰਦੇ ਆ। ਅੱਜ- ਕੱਲ ਸ਼ੂਗਰ ਵਗੈਰਾ ਵੀ
ਮਿੱਠਾ ਦੇ ਨਾਲੇ ਅੱਜ ਕਲ ਪਤਾ ਕਿਉਂ ਪਹਿਲੇ ਲੋਕੀ ਵੀ ਤਾਂ ਮਿੱਠਾ ਖਾਂਦੇ ਹੀ ਸੀ। ਪਹਿਲੇ ਫਿਜੀਕਲ ਐਕਟੀਵਿਟੀ ਬਹੁਤ ਜ਼ਿਆਦਾ ਹੁੰਦੀ ਸੀ, ਅੱਜ ਕੱਲ ਤੇ ਕੋਈ ਐਕਟੀਵਿਟੀ ਹੈ, ਭਾਵੇਂ ਸਾਡੇ ਵਾਸਤੇ ਦੇਖਲੋ, ਪਹਿਲੇ ਤੇ ਕਿਵੇਂ ਜਨਾਨੀਆਂ ਕਰਦੀਆਂ ਸੀ ਪਤਾ ਨੀ ਕਿਵੇਂ ਉਹ ਦੋਹਰੀ ਸੋਟੇ ਵਿੱਚ ਚਟਨੀ ਬਣਾਣੀ
ਹਮ ਹਲੇ ਪਹਿਲੇ ਕੋਚੇ ਵਗੈਰਾ ਵੀ ਇੱਕਦਮ ਬੈਠ ਕੇ ਮਾਰਨੇ ਸਾਫ ਵੀ ਹਾਂ ਭਾਂਡੇ ਵੀ ਸਟੈਂਡਿੰਗ ਮੰਜੋ।
ਹਾਂ ਸਟੈਂਡਿੰਗ ਸਭ ਕੁਛ ਇਹਨਾਂ ਦਾ ਫਾਇਦਾ ਤੇ ਹੈਗਾ ਹੀ ਏ ਪਰ ਨੁਕਸਾਨ ਉਸ ਜ਼ਿਆਦਾ ਏ, ਜਿਹੜੇ ਹੁਣ ਨੀ ਪਤਾ ਲੱਗਦੇ, ਜਦੋਂ ਅਸੀਂ ਓਲਡ ਏਜ 'ਚ ਆਵਾਂਗੇ ਨਾ ਫਿਰ ਪਤਾ ਲੱਗੇਗਾ। ਹੁਣੇ ਤੁਸੀਂ ਦੋ ਪੌੜੀ ਉੱਪਰ ਚੜੋ ਹਾਂ ਜਰਾ ਗੋਡੇ ਹੀ ਰਹਿ ਜਾਂਦੇ ਨੇ ਸਾਡੇ ਜਾਇਆ ਨਹੀਂ ਜਾਂਦਾ, ਠੀਕ ਹੈ ਨਾ, ਅਸੀਂ ਤੇ ਫਿਰ ਵਿੱਚ ਜਿਹੜੇ ਸਾਡੇ ਬੱਚੇ ਅੱਗੋ, ਇਹਨਾਂ ਦਾ ਹੋਰ ਬੁਰਾ ਹਾਲ ਹੋਣਾ। ਕਿਉਂਕਿ ਖਾਣ ਪਾਨ ਤਾਂ ਹੈ ਨਹੀਂ, ਠੀਕ ਹੈ ਨਾ। ਖਾਣਾ-ਪੀਣਾ ਤੇ
ਪਹਿਲੇ ਪੂਰੇ ਦਿਨ ਅਸੀਂ ਆਪਣੇ ਟਾਈਮ 'ਤੇ ਫਿਰ ਥੋੜ੍ਹਾ ਬਾਹਰ ਐਕਟੀਵਿਟੀਜ਼ 'ਚ ਪਾਰਟੀਸੀਪੇਟ ਕਰਦੀ ਸੀ ਬਾਹਰ ਬੱਚ ਚੈਨਲ ਖੇਡਦੇ ਅੱਜ ਕਲ ਇਹਨਾਂ ਨੇ ਸਵੇਰੇ ਉੱਠਿਆ ਵੀਡੀਓ ਗੇਮ ਫੋਨ ਵਗੈਰਾ
ਨਾਲੇ ਇਹ ਜਨਰੇਸ਼ਨ ਗੈਪ ਹੈ ਨਾ ਅਸੀਂ ਆਪਣੇ ਪੇਰੈਂਟ ਸਾਡੇ ਪੇਰੈਂਟਸ ਸਾਨੂੰ ਕਹਿੰਦੇ ਨਾ ਕਿਸ ਤਰ੍ਹਾਂ ਦੇ ਨੇ ਵੇ ਆਲੱਸੀ ਨੇ ਯੇ ਹੈ ਅਸੀਂ ਆਪਣੇ ਬੱਚਿਆਂ ਨੂੰ ਅੱਗੋਂ ਕੇਵਾਂਗੇ ਇੰਝ ਹੀ ਹੋਣਾ ਅਸੀਂ ਤੇ ਫੇਰ ਉਹੀ ਜਿਹੜੇ ਤੁਹਾਡੀ ਗੱਲ ਅਸੀਂ ਫਿਰ ਬਾਹਰ ਖੇਲ ਲੈਂਦੇ
ਹਮ ਕੇ ਉਸ ਟਾਈਮ ਤੇ ਸਮਾਰਟ ਫੋਨ ਵਗੈਰਾ ਵੀ ਨਹੀਂੀ ਸੀ ਇਨਾ
ਹਾਂ ਨਹੀਂ ਸੀ ਵੈਸੇ ਮਤਲਬ ਇੰਨੇ ਨੀ ਸੀ ਨਾ ਜਿਵੇਂ ਅੱਜ ਕੱਲ੍ਹ ਤੇ ਜ਼ਿਆਦਾ ਹੀ ਬਿਲਕੁਲ ਅਜੇ ਨਿੱਕੇ ਨਿੱਕੇ ਬੱਚੇ ਹਾਂ ਪਹਿਲੇ ਤਾਂ ਅਸੀਂ ਉਹ ਖੇਲਦੇ
ਪਹਿਲੇ ਨਾ ਰਿਚਾਰਜ ਦੇ ਵੀ ਪ੍ਰੋਬਲਮ ਅੱਜ ਕੱਲ੍ਹ ਵਾਈਫਾਈ ਹੈ ਅਨਲਿਮਿਟਿਡ ਡਾਟਾ ਹੈ
ਅਨਲਿਮਿਟਿਡ ਹੋ ਗਿਆ ਬਿਲਕੁਲ ਵੈਸੇ ਅਨਲਿਮਿਟਿਡ ਹੋਣਾ ਨ ਚਾਹੀਦਾ ਡੇਢ ਜੀ ਵੀ ਨਾ ਸਾਨੂੰ ਲਿਮਿਟ ਪਤਾ ਹੈ ਆਪਣੀ
ਸਹੀ ਗੱਲ ਹੈ। ਅਨਲਿਮਿਡ ਦੇ ਦਿੱਤਾ ਉਹਨਾਂ ਨੇ। ਅਸੀਂ ਹੋਰ ਕੰਫਰਟ ਜ਼ੋਨ 'ਚ ਰਹਿਣਾ ਸਟਾਰਟ ਕਰ ਦਿੱਤਾ ਦਾ ਬੈਕ
ਹਾਂ -ਹਾਂ ਬਿਲਕੁਲ ਸਹੀ ਗੱਲ ਇ। ਤੁਸੀਂ ਅੱਜ ਕੱਲ ਟੀਵੀ ਚ ਵਾਈਫਾਈ ਚੱਲਦੇ ਨੇ ਬੱਚੇ ਦੇ ਐਡ ਵੀ ਨਹੀਂ ਦੇਖ ਸਕਦੇ ਹਾਂ ਉਹ ਵੀ ਔਫਰ ਆਉਂਦਾ ਏ ਬਿਨਾਂ ਤੇ ਦੇਖਣਾ ਹੈ ਤੇ ਤੁਸੀਂ ਇੰਨੇ ਦਾ ਰਿਚਾਰਜ ਕਰਾਓ, ਇੰਨੇ ਦਾ ਰਿਚਾਰਜ ਕਰਾਓ, ਦੱਸੋ। ਐਡ ਵੀ ਨੀ ਵੇਖਣ ਦਾ ਸਟੈਮੀਨਾ ਬਚਿਆ ਬੱਚਿਆਂ ਚ ਦੱਸੋ ਹੋਰ ਕੀ ਕਰਨਗੇ
ਸਹੀ ਗੱਲ ਆ।
ਅੱਗੇ -ਅੱਗੇ ਦੇਖੋ, ਕੀ ਬਣੇਗਾ।
ਬਹੁਤ ਮੁਸ਼ਕਿਲ ਹੈ ਬੱਚਿਆਂ ਦਾ ਤੇ ਅੱਜ ਕਲ ਛੋਟੇ ਛੋਟੇ ਬੱਚਿਆਂ ਨੂੰ ਇੰਨੀ ਜ਼ਿਆਦਾ ਪ੍ਰੋਬਲਮਸ ਹੈ।
ਤੁਸੀਂ ਦੇਖੋ, ਹੁਣ ਤੇ ਅਸੀਂ ਫੇਰ ਵੀ ਫੈਸਟੀਵਲ ਮਨਾਉਦੇ ਪਏ ਨਾ, ਬੱਚੇ ਅੱਜ -ਕੱਲ ਦੀਵਾਲੀ ਤੋਂ ਇਹਨਾਂ ਨੂੰ ਨਹੀਂੀ ਪਤਾ ਦੀਵਾਲੀ ਦੇ ਕੀ ਹੋਇਆ ਸੀ ਕੀ ਕੀਤਾ ਏ ਜਾਂ ਸਾਡੇ ਆਪਣੇ ਗੁਰੂ ਮਹਾਰਾਜ ਦਾ ਕੀ ਹਿਸਟਰੀ ਹੈ ਚਲੋ ਹਿੰਦੂਆਂ ਦਾ ਤੇ ਮੇਨ ਨਾ ਸਾਡਾ ਬੰਦੀ ਛੋੜਦੀ ਵਸੇ ਨਾ ਲੋਕ ਬੱਚਿਆਂ ਨੂੰ ਨੀ ਪਤਾ ਅੱਜ ਕੱਲ ਗੁਰਦੁਆਰੇ ਜਾਣਾ ਨਾ ਹੋਇਆ ਹਾਂ ਬਸ ਲਾਈਟਸ ਹੈਗੇ ਨੇ ਤੇ ਕਰੈਕਟ ੱਕਸਨੀ ਬਸ
ਬਸ ਇਹੀ ਸਭ ਚੀਜ਼ਾਂ
ਹੁਣ ਇਹਨਾਂ ਇਹ ਨੂੰ ਘੁੰਮਣ ਦਾ ਪਤਾ ਬਸ ਇਸ ਤੋਂ ਇਲਾਵਾ ਨੀ ਇਹਨਾਂ ਨੂੰ ਇਤਿਹਾਸ ਪਤਾ ਹੀ ਨਹੀਂ ਸਾਨੂੰ ਵੀ ਨੀ ਪਤਾ
ਪਤਾ
ਸਾਨੂੰ ਵੀ ਇਨਾ ਨੀ ਪਤਾ ਵੈਸੇ ਅਸੀਂ ਐਵੇਂ ਅਸੀਂ ਕਹੀਏ ਲੇਕਿਨ ਚਲੋ ਇਨਾਂ ਤਾਂ ਹੈ ਨਾ ਕਿ ਅਸੀਂ ਦੱਸ ਸਕ ਕਿ ਅੱਜ ਫੈਸਟੀਵਲ ਹੈਗਾ ਅਸੀਂ ਤਾਂ ਸੈਲੀਬ੍ਰੇਟ ਕਰਦੇ ਹਾਂ ਇਹਨਾਂ ਨੂੰ ਇਨਾ ਵੀ ਨੀ ਪਤਾ ਇਹਨਾਂ ਕੋਲ ਟਾਈਮ ਹੀ ਨੀ ਹੈਗਾ ਦੋ ਮਿੰਟ ਮੈਂ ਕਹਨੀ ਹਾਂ ਕੋਈ ਇੰਨਾ ਜਿਹਾ ਸੀਨ ਵੀ ਨੀ ਮਿਸ ਸੋਣ ਦਿੰਦੇ ਆ ਟੀ ਵੀ ਦਾ ਕੋਈ ਕੰਮ ਕੁਮ ਹੋਆ ਇਹਨਾਂ ਨੂੰ
ਚਾਹੀਦਾ ਫੈਸਟੀਵਲ ਤੋਂ ਰਿਗਾਰਡਿੰਗ ਦੱਸਣਾ ਚਾਹੀਦਾ ਹੈ ਉਹਦਾ ਪੂਰਾ ਹਿਸਟਰੀ ਫੀ ਦੱਸਣੀ ਚਾਹੀਦੀ ਹੈ ਅਸੀਂ ਦੱਸਾਂਗੇ ਟਾਈਮ ਤੇ ਫਿਰ ਹਾਂ ਅਸੀਂ ਦੱਸਾਂਗੇ ਤਾਂ ਹੀ ਇਹ ਵੀ ਵੱਡੇ ਹੋ ਕੇ ਅੱਗੇ ਦੱਸਣਗੇ
ਸਹੀ ਗੱਲ ਬਿਲਕੁਲ ਕਿਉਂਕਿ ਅੱਜ ਕੱਲ ਪਹਿਲੇ ਬੱਚੇ ਨਾ ਗੁਰਦੁਆਰੇ ਜਾਂਦੇ ਸੀ ਨਾ ਗੁਰਦੁਆਰੇ ਸੁਣਦੇ ਸੀ ਵੈਸੇ ਐਸੀ ਗੱਲ ਨਹੀਂੀ ਅੱਜ ਕੱਲ ਬੜੇ ਬੜੇ ਪ੍ਰੋਗਰਾਮ ਰੱਖਦੇ ਨੇ ਬੱਚਿਆਂ ਵਾਸਤੇ ਕਿ ਬੱਚਿਆਂ ਨੂੰ ਪਤਾ ਲੱਗੇ ਆਪਣੇ ਇਤਿਹਾਸ ਦਾ ਲੇਕਿਨ ਬੱਚੇ ਉਹੀ ਹੋ ਗੱਲ ਨੇ ਨਾ ਬੱਚੇ ਪਾਰਟੀਸਪੇਟ ਕਰਨਗੇ ਤਾਂ ਹੀ ਨਾ ਪੇਰੈਂਟਸ ਦੀ ਵੀ ਗ਼ਲਤੀ ਹੈਗੀ ਇਹਦੇ ਚ ਐਸੀ ਗੱਲ ਨੀ ਹੈਗੀ ਪੇਰੈਂਟਸ ਨੂੰ ਵੀ ਅੱਗੇ ਹੋਉਣਾ ਪੈਂਦਾ ਹੈ
ਕਹਿੰਦੇ ਕੌਣ ਜਾਏ ਉਹਨਾਂ ਨੂੰ ਬਸ ਘਰ ਫੋਣ ਚਾਹੀਦਾ ਬੜੇ ਮਤਲਬ ਆਾਰ ਸੀ ਹੋ ਗਏ ਬੱਚੇ ਹੁਨ
ਬੱਚਿਆਂ ਦੀ ਹੈਬਿਟ ਬੜੀ ਜ਼ਿਆਦਾ ਵਿਗੜ ਗਈ ਅੱਜ ਕੱਲ੍ਹ ਅਸੀਂ ਕਹੀਏ ਨਾ ਘਰਾਂ ਵਿੱਚ ਸਕੂਲ ਚ ਵੀ ਉਹ ਹਾਲੇ ਦੇਖੋ ਐਲ ਈ ਡੀ ਲਗਾਈਆਂ ਦੀਆਂ ਨੇ ਪ੍ਰੋਜੈਕਟਰ ਲਗਾਏ ਦੇ ਨੇ ਸਕੂਲੇ ਸਕੂਲ ਚ ਵੀ ਤੁਸੀਂ ਕੀ ਕਹੋਗੇ ਹੁਣ ਬੱਚਾ ਮੇਰੀ ਗ ਕੁੜੀ ਅਣੁਪਲੇਜ ਜਾਂਦੀ ਹੈ ਹੁਣ ਕੀ ਕਰਾਉਂਦੇ ਹੋਣਗੇ ਕ ਉਹਨੂੰ ਸਕਰੀਨ ਨੀ ਦਿਖਾਉਂਦੇ ਹੋਣਗੇ ਐਲ ਈ ਡੀ ਨੀ ਲੱਗੀ ਹੋਏਗੀ ਉੱਥੇ
ਸਹੀ ਗਲ ਅ
ਕਰਾਂਦੇ ਹੀ ਹੋਣਗੇ ਨਾ ਬੱਚੇ ਨੂੰ
ਹਾਂਜੀ
ਹੁਣ ਵੈਸੇ ਇੱਕ ਪਾਸੋਂ ਇਹਨਾਂ ਦਾ ਸਿੱਖਣਾ ਵੀ ਆਸਾਨ ਹੈਗਾ ਚੀਜ਼ਾਂ ਨਾਲ ਦੂਜੀ ਪਾਸੇ ਹੀ ਹੈ ਨਾ ਕਿ ਇੱਕ ਮਿੰਟ ਹੱਟੇ ਤੇ ਇਹਨਾਂ ਨੇ ਆਪਣੇ ਕਾਰਟੂਨ ਲਗਾ ਕੇ ਚਲੋ ਬਈ ਖਤਮ ਸਭ
ਚਲੋ ਹੁਣ ਕਰੋ ਤੁਸੀਂ ਫਿਰ ਕੱਲ ਤਿਆਰੀਆਂ ਦੀਵਾਲੀ ਵਗੈਰਾ ਦੀ ਜਦੋਂ ਜਾਂਦੇ ਆ ਫ ਉਦੋਂ ਲੇਬਰ ਸਾਰੀ
ਪਹਿਲੇ ਤੁਹਾਡੇ ਘਰ ਹੀ ਆਵਾਂਗੀ ਮੈਂ ਕੱਲ ਠੀਕ ਹੈ ਨਾ ਜੀ ਓਕੇ ਚਲੋ ਫਿਰ ਕੱਲ ਮਿਲਦੇ ਆ ਠੀਕ ਹੈ ਓਕੇ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਜੀ
ਮ ਕਾ ਚ